ਹਾਂਜੀ ਸਤਿ ਸ੍ਰੀ ਅਕਾਲ ਜੀ।
ਅੱਛਾ
ਹੈਲੋ
ਅੱਜ ਜੀ
ਹਾਂਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਜੀ
ਬਸ ਵਧੀਆ ਠੀਕ ਹੈ ਹਾਂ ਆਵਾਜ਼ ਬੜੀ ਆ ਰਹੀ ਤੁਹਾਡੇ ਪਿੱਛੇ ਉਹਨਾ ਥੋੜਾ ਸਾਈਡ ਕਰਨਾ ਜੀ
ਹੈਲੋ
ਹੈਲੋ
ਹਾਂਜੀ ਹੋਰ ਕੀ ਹਾਲ ਚਾਲ ਜੇ
ਹਾਂਜੀ ਹਾਂਜੀ ਜੀ
ਬਸ ਠੀਕ ਏ ਕੀ ਕਰਦੇ ਸੀ
ਅੱਛਾ ਹੋਰ ਕੀ ਬਣਾਆ ਅੱਜ ਫਿਰ
ਸਾਡੀ ਨਾ ਆਵਾਜ਼ ਬੜੀ ਘੱਟ ਆਂਦੀ ਏ ਥੋੜਾ ਨਾ ਬਾਹਰ ਹੋ ਕੇ ਗੱਲ ਕਰੋ ਪੁੱਛ ਤੁਹਾਡੇ ਆਵਾਜ਼ ਬੜੀ ਆਦੀ ਪਿੱਛੋਂ ਆਵਾਜ਼ ਬੜੀ ਆਣ ਦੀ ਏ ਤੁਹਾਡੇ ਕੱਲੇ ਹੋ ਕੇ ਗੱਲ ਕਰੋ ਜੀ
ਹੈਲੋ ਹਾਂਜੀ ਹੁਣ ਠੀਕ ਏ
ਹੋਰ ਸੁਣਾਓ ਕੀ ਕਰਦੇ ਪਏ ਰੋਟੀ ਪਾਣੀ ਖਾ ਲਿਆ ਤੁਸੀਂ
ਹਾਂਜੀ ਹਾਂਜੀ ਤੁਸੀਂ ਖਾ ਲਿਆ
ਹਾਂਜੀ ਚਲੋ ਅੱਜ ਮੈਂ ਤੁਹਾਡੇ ਨਾਲ ਇੱਕ ਬੜੇ ਜ਼ਰੂਰੀ ਵਿਸ਼ੇ ਦੇ ਉੱਤੇ ਇੱਕ ਗੱਲ ਕਰਦੀ ਆ ਠੀਕ ਏ ਤਿਉਹਾਰ ਹੀ ਲਗਾ ਲਈਏ। ਸਾਡੇ ਲਈ ਮਤਲਬ ਜਿਵੇਂ ਤਿਉਹਾਰ ਹੈਗੇ ਨੇ ਸਾਡੇ ਤੇ ਬਹੁਤ ਇੱਕ ਅਹਿਮੀਅਤ ਰੱਖ ਕਰਦੇ ਨੇ ਹਨਾ ਸਾਡੀ ਜ਼ਿੰਦਗੀ ਦੇ ਵਿੱਚ
ਹ
ਹਨਾ ਜੀ ਤੇ ਤੁਹਾਨੂੰ ਕਿਹੜਾ ਕਿਹੜਾ ਤਿਉਹਾਰ ਮਨਾਉਂਦੇ ਆ
ਦੀਵਾਲੀ
ਹਾਂਜੀ
ਜ਼ਿਆਦਾ ਇੰਪੋਰਟੈਂਟ ਮਲਬ ਆਦੀ ਹੈ
ਆ ਦੀਵਾਲੀ ਏ ਤਾਂ ਤੁਸੀਂ ਦੀਵਾਲੀ ਦੇ ਉੱਤੇ ਕੀ ਕੀ ਕਰਦੇ ਹੁੰਦੇ
ਗੱਲ ਸਹੀ ਜਿਦਾਂ ਮਤਲਬ ਅਸੀਂ ਬਾਜ਼ਾਰਾਂ ਦੇ ਵਿੱਚ ਜਾਂਦੇ ਹਾਂ ਸ਼ੋ ਸ਼ਾਪਿੰਗ ਕਰਦੇ ਆ ਹਾਂਜੀ।
ਬਿਲਕੁਲ ਜੀ
ਇਹ ਦੀਵਾਲੀ ਦਾ ਸਮਾਨ ਖਰੀਦਦੇ ਹਾਂ
ਹਾਂ ਸਫ਼ਾਈ ਘਰ ਦੀ ਸਾਫ਼ ਸਫ਼ਾਈ ਕਰੀ ਦੀ ਏ ਨਾ
ਕਰਕਨਾ
ਹਾਂਜੀ ਜਦੋਂ ਘਰ ਦੀ ਸਫ਼ਾਈ ਕਰਕੇ ਕਹਿੰਦੇ ਆ ਨਾ ਕਿ ਜਦੋਂ ਸਫ਼ਾਈ ਕਰੋ ਤਾਂ ਸਾਡੇ ਘਰ ਲਕਸ਼ਮੀ ਆਉਂਦੀ ਹੈ ਹਨਾ ਜੀ ਹਾਂਜੀ ਇਹ ਵੀ ਚੀਜ਼ ਬੜੀ ਵਧੀਆ ਲੱਗਦੀ ਏ ਨਾਲੇ ਇੱਕ ਦੂਸਰੀ ਹੋਰ ਗੱਲ ਏ ਜਦੋਂ ਅਸੀਂ ਬਾਜ਼ਾਰਾਂ ਵਿੱਚ ਵੀ ਜਾਂਦੇ ਹਾਂ ਤੇ ਬਾਜ਼ਾਰਾਂ ਬਜ਼ਾਰ ਵੀ ਕਿੰਨਾ ਸੱਜਿਆ ਹੁੰਦਾ ਦੀਵਾਲੀ ਤੇ
ਹਾਂਜੀ ਹਾਂਜੀ
ਹਾਂਜੀ ਸਾਰੇ ਬਾਜ਼ਾਰ ਵਿੱਚ ਲਾਈਟਾਂ ਜਗਮਗ ਈ ਹੁੰਦੀ ਰਹਿੰਦੀ ਏ
ਹਾਂਜੀ
ਹਾਂਜੀ ਤੇ ਮਠਿਆਈਆਂ ਕਿੰਨੀਆਂ ਹਾਂ ਸਹੀ ਗੱਲ ਹੈ ਬਹੁਤ ਵਧੀਆ ਲੱਗਦਾ ਇੱਕ ਤੇ ਮਠਿਆਈਆਂ ਵੀ ਕਿੰਨੀਆਂ ਤਰ੍ਹਾਂ ਤਰ੍ਹਾਂ ਦੀਆਂ ਵਿਕਦੀਆਂ ਅਸੀਂ ਅਪਣੇ ਰਿਸ਼ਤੇਦਾਰਾਂ ਨੂੰ ਵੀ ਜਾ ਕੇ ਵੰਡਣ ਜਾਂਦੇ ਤੁਸੀਂ ਜਾਂਦੇ ਹੁੰਦੇ ਕ ਕਿਸੇ ਨੂੰ
ਹਾਂਜੀ ਹਾਂਜੀ
ਠੀਕ ਹੈ ਬਾਕੀ ਇਹਦੇ ਚ ਰਾਤ ਨੂੰ ਕਹਿੰਦੇ ਪੂਜਾ ਵੀ ਕਰਦੇ ਆ ਇੱਕ ਹਨਾ
ਹਾਂਜੀ ਲਕਸ਼ਮੀ ਮਾਤਾ ਦੀ ਪੁੱਜਾ ਹੀ
ਹਾਂਜੀ ਦਸ਼ ਮਹਾਰਾ ਦੀ ਪੂਜਾ ਕਰੀਦੀ ਤਾਂ ਤੁਸੀਂ ਕਰਦੇ ਹੋ
ਹਾਂਜੀ ਕਰਦੀ ਹ
ਹਾਂਜੀ ਅਸੀਂ ਵੀ ਖਰੀਦੀ ਹੈ ਜੀ ਵਧੀਆ ਲੱਗਦਾ ਨਾ ਹਨਾ ਰਾਤ ਨੂੰ ਜਦੋਂ ਪੂਜਾ ਕਰੀਦੀ ਏ
ਚੱਲਦੇ ਆਮੀ ਤੇ ਕਿੰਨਾ ਵਧੀਆ ਲੱਗਦਾ
ਹਾਂਜੀ ਹਾਂਜੀ ਬਹੁਤ ਜ਼ਿਆਦਾ ਜਗਮਗ ਜਗਮਗ ਨਾ ਲੇਟਾਂ ਕਰਦੀਆਂ ਹਾਂਜੀ ਹੋਰ ਤੁਸੀਂ ਫਿਰ ਦਿਨ ਕੀ ਕੀ ਮਤਲਬ ਤਿਉਹਾਰ ਦੇ ਉੱਤੇ ਕੀ ਕੀ ਖਰੀਦਣ ਜਾਂਦੇ ਕੀ ਕੀ ਖਰੀਦਦਾਰੀ ਕਰਦੇ ਹੁੰਦੇ ਜੇ
ਪਹਿਲਾਂ ਸਭ ਤੋਂ ਪਹਿਲਾਂ ਅਸੀਂ ਜਿਹੜੀ ਲਛਮੀ ਮਾਤਾ ਦੀ ਜਿਹੜੀ ਪੂਜਾ ਕੀਤੀ ਕਹਿੰਦੀ ਉਹਦਾ ਸਮਾਨ ਖਰੀਦੇ ਆਾਂ ਜਿੱਦਾਂ ਮਠਿਆਈ ਹੋ ਗਈ ਤੇ ਮੋਮਬੱਤੀਆਂ ਹੋਈਆਂ ਜਿਸੀਂ ਕਰਦੇ ਹਾਂ ਤੇ ਬਾਕੀ ਘਰ ਦ ਸਜਾਵਟ ਦਾ ਸਮਾਨ ਹੋ ਗਿਆ
ਅੱਛਾ ਜੀ
ਹਾਂਜੀ
ਠੀਕ ਹੈ ਜੀ ਹਾਂਜੀ ਵਧੀਆ ਲੱਗਦਾ ਸਗੋਂ ਹਨਾ ਬੱਚਿਆਂ ਦੇ ਵੀ ਕੱ ਕੱਪੜੇ ਕੁੱਪੜੇ ਖਰੀਦੇ ਹੋਣੇ ਤੁਸੀਂ
ਹਾਂਜੀ ਆਪਣੇ ਘ ਦੇ
ਹਾਂ ਵਧੀਆ ਲੱਗਦਾ ਸਗ ਨੂੰ ਬਹੁਤ ਵਧੀਆ ਲੱਗਦਾ ਮੈਂ ਤਾਂ ਖੁਦ ਆਪਜ਼ਾਰ ਜਾਂਦੇ ਆ ਤੇ ਮੈਨੂੰ ਖੁਦ ਨੂੰ ਬੜਾ ਵਧੀਆ ਲੱਗਦਾ ਜਾ ਕੇ ਮੈਨੂੰ ਇਹ ਹੁੰਦਾ ਕਿ ਬੱਚਾ ਖਰੀਦ ਲ ਖਰੀਦ ਘਰ ਦਾ ਸਜਾਵਣ ਦਾ ਵੀ ਜਿਵੇਂ ਕ ਕੁਛ ਸਮਾਨ ਵੀ ਬਹੁਤ ਜ਼ਿਆਦਾ ਮਿਲਦਾ ਆ ਖ਼ਰੀਦਣ ਨੂੰ ਹਨਾ ਤੇ ਜਿਸ ਤਰ੍ਹਾਂ ਸਾਡੇ ਘਰ ਮੰਦਿਰ ਬਣਿਆ ਹੋਵੇ ਤੁਨੂੰ ਵੀ ਸਜਾਓ ਗੱਡ ਸੋਹਣਾ ਲੱਗਦਾ ਆ
ਹਮ
ਹਾਂਜੀ ਹੋਰ ਸੁਣਾਓ ਤੁਸੀਂ ਹੋਰ ਕੀ ਹੋਰ ਕੀ ਕੀ ਤਿਉਰ ਦੇ ਵਿੱਚ ਹੋਰ ਕਿਹੜਾ ਕਿਹੜਾ ਘਿਆਰ ਦੇ ਵਿੱਚ ਸੀ ਕੀ ਤੁਸੀਂ ਮਤਲਬ ਕਰਦੇ ਹੋ
ਹ ਮੂੰਧ ਵੈਸੇ ਦੀਵਾਲੀ ਚੰਗੀ ਲੱਗਦੀ ਹੈ ਹੋਰ ਕੋਈ ਤਿਉਹਾਰ ਨੀ ਚੰਗਾ ਲੱਗ ਰਿਹਾ
ਤੁਸੀਂ ਘਰ ਦੇ ਬਾਹਰ ਨਾਈਟ ਵਗੈਰਾ ਲਗਾਉਂਦੇ ਜਿਸ ਤਰ੍ਹਾਂ ਰੜੀਆਂ ਵਗੈਰਾ ਲਗਾ ਰਆਂ
ਹਾਂ
ਹੈਲੋ ਮੈਂ ਕਿਹਾ ਨ ਘਰ ਬ ਲਦੇ ਹਾਂਜੀ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਕਲਰ ਫੁੱਲੜੀਆਂ ਵਗੈਰਾ ਜੇ ਲਗਾਓ ਤਾਂ ਘਰ ਦੀ ਸਾਰਿਆਂ ਮਤਲਬ ਚੀਜ਼ ਬਦਲ ਜਾਂਦੀ ਹੈ
ਹਾਂਜੀ
ਹ ਜ ਹਾਂਜੀ ਅਸੀਂ ਕਿੰਦੇ ਹ ਸਾਡੇ ਤੇ ਤੇ ਬਾਹਰ ਮਤਲਬ ਲੜੀਆਂ ਲਾਈ ਬਹੁਤ ਸੋਹਣੀਆਂ ਲੱਗਦੀਆਂ ਵ ਘਰ ਹੀ ਬਿਲਕੁਲ ਚੇਂਜ ਲੱ ਜੀ
ਹਮ
ਤੇ ਅੱਜ ਕਲ ਅੱ ਰੰਗੋਲੀ ਵੀ ਕਹਿੰਦੇ ਨਾ ਬਣਾਉਂਦੇ ਨੇਸੀਂ ਰੰਗੋਲੀ ਵਗੈਰਾ ਬਉ ਬਣਾਉਣ ਗਏ ਸੀ। ਹੈਲੋ ਹੈਲੋ।
ਹੈਲੋ ਕੀ ਕਹਿੰਦੇ।
ਮੈਂ ਕਿਹਾ ਅਵਾਜ਼ ਕਿਉਂ ਘੱਟ ਆਉਂਦੀ ਤੁਸੀਂ ਇੰਨਾ ਨਾਲ ਗੱਲ ਕਰੋ।
ਅਵਾਜ਼ ਕੱਟ ਕੱਟ ਕੇ ਆਉਂਦੀ ਸਾਨੂੰ।
ਹਾਂਜੀ ਇਸ ਤਰ੍ਹਾਂ ਮੈਂ ਇਹ ਕਹਿੰਦੀ ਸੀ ਜਿਵੇਂ ਤੁਸੀਂ। ਤੇ ਲਗਾਓ ਜਿਵੇਂ ਨਾ ਬੌਲੀ ਅੱਜ ਕੱਲ ਬਣਾਉਂਦੇ ਨੇ। ਫੇਰ ਤੁਸੀਂ ਰੰਗੋਲੀ ਵਗੈਰਾ ਬਣਾਉਂਦੇ ਹਾਂਜੀ।
ਜੀ ਬਣਾਉਣ ਨਹੀਂ ਦਿੰਦਾ।
ਹਾਂਜੀ ਰਗੋਲੀ ਵੀ ਠੀਕ ਕੁ ਪ ਕੀ ਤਾਂ ਉਹਦੇ ਵਿੱਚ
ਇਸ ਨਾਲੀ ਦਾ।
ਅੱਜ ਕੱਲ ਹਨਾ ਵਾਲ ਅੱਜ ਕੱਲ ਮੋਰ ਵਾਲੀ ਬਣਾਉਂਦੇ ਹੁੰਦੇ ਅੱਜ। ਏਧਰ ਦੀਵਾਲੀ ਦੇ ਵਿੱਚ ਸਪੈਸ਼ਲ ਕੋਈ। ਚਲੋ ਕੀਆ ਲਕਸ਼ਮੀ ਮਾਤਾ ਦੇ ਪੈਰ ਨਿੱਕੇ ਨਿੱਕੇ ਬਣਾ ਦਿੰਦੇ ਨੇ ਹਨਾ।
ਹਾਂਜੀ।
ਹਾਂਜੀ ਇਹ ਵੀ ਚੀਜ਼ ਵਧੀਆ ਲੱਗਦੀ ਹੈ ਬਹੁਤ ਸੋਹਣਾ ਲੱਗਦਾ ਹਨਾ। ਤੋਂ ਹੋਰ ਇਸ ਤੋਂ ਇਲਾਵਾ ਹੋਰ ਵੀ ਅਸੀਂ ਕੀ ਕਰ ਸਕਦੇ। ਦਿਵਾਲੀ 'ਚ ਬਜ਼ਾਰਾਂ ਵਿੱਚ ਜਾਂਦੇ ਤੁਹਾਨੂੰ ਕਿਹੜੇ ਕਿਹੜੇ ਮਤਲਬ ਪਟਾਕੇੇ ਵਧੀਆ ਲੱਗਦੇ ਨੇ ਜਿਹੜੇ ਤੁਸੀਂ। ਚਲਾਉਣਾ ਪਸੰਦ ਕਰਦੇ ਹੋ ਜ਼ਿਆਦਾ।
ਮੈਨੂੰ ਲੱਗ ਰਿਹਾ ਹੈ ਹਵਾ ਨਹੀਂ ਹੈਗੀ ਜਿੰਨੀ। ਹਵਾਈ ਉੱਪਰ ਨੂੰ ਚੱਲਦੀ ਹੈ। ਆਸਮਾਨ ਤੇ। ਉਹੀ ਚੰਗੀ ਲੱਗਦੀ ਤੇ ਜਾਂ ਫੇਰ ਜਿਹੜੀ ਜਿੜ ਹੁੰਦੀ ਹੈ।
ਸਕੂਲ ਜਾ ਰਹੀ ਹਾਂ। ਤੇ ਇਸ ਤੋਂ ਇਲਾਵਾ ਅੱਜ ਕੱਲ੍ਹ ਅਨਾਰ ਹਾਂ ਅਨਾਰ ਬਹੁਤ। ਤਰ੍ਹਾਂ ਦੇ ਹੁੰਦੇ ਆ ਨਾ।
ਹਾਂਜੀ।
ਹਾਂਜੀ ਜਿਵੇਂ ਜਿਵੇਂ ਜਿਹਦੇ ਵਿੱਚ ਜਿਵੇਂ ਪਟਾਕਾ ਵੀ ਚਲ ਜਾਂਦਾ ਹੈ।
ਹਾਂ ਪਟਾਕੇ ਵਾਲੇ ਤੋਂ ਬਹੁਤ ਡਰ ਲੱਗਦਾ ਦੂਸਰੇ ਠੀਕੇ ਹੈ।
ਸੱਚਲੁਜ ਦਿਵਾਲੀ ਤਾਂ ਕਹਿੰਦੇ ਨੇ ਇੱਕ ਵਧੀਆ ਤਿਉਹਾਰ ਵੀ ਹੈਗਾ ਪਰ ਇਹਦੇ ਨਾਲ ਨਾਲ। ਚਲੋ ਕੋਈ ਕੁਝ ਨੁਕਸਾਨ ਵੀ ਹੁੰਦੇ ਨੇ ਹਨਾ। ਉਹ ਤਾਂ ਉਹ ਕਹਿੰਦਾ ਸੀ ਇਹਨਾਂ ਚੀਜ਼ਾਂ ਬਾਰੇ ਹੈ ਬੜਾ ਕੁਝ ਕੀ ਕੀ ਨੁਕਸਾਨ ਨੇ।
ਪਟਾਕੇ ਕਾਰਨ ਕਈ ਨੁਕਸਾਨ ਹੋ ਜਾਂਦੇ ਆ ਕਈਆਂ ਦੇ ਮਤਲਬ ਕੀ। ਆਪ ਦੇ ਸੱਟ ਲੱਗ ਜਾਂਦੀ ਹੈ। ਕਈਆਂ ਦੇ ਘਰਾਂ 'ਚ ਨੁਕਸਾਨ ਕਿੰਨੇ ਕਿੰਨੇ ਹੋ ਜਾਂਦੇ ਆ।
ਹਾਂ ਸਹੀ ਗੱਲ ਹੈ। ਜੀ ਬਿਲਕੁਲ ਜਿਵੇਂ ਕਿ ਕਹਿ ਲਓ ਕਿ ਅਸੀਂ ਜਦੋਂ। ਜਦੋਂ ਮਤਲਬ ਫੁੱਲਝੜੀਆਂ ਜਦੋਂ ਅਨਾਜ ਕਈ ਲੋਕਾਂ ਨੂੰ ਸ਼ੌਂਕ ਹੁੰਦਾ ਹੈ। ਕਿ ਹੱਥਾਂ ਦੇ ਵਿੱਚ ਪਟਾਕੇ ਚਲਾਉਣ। ਹਾਂ ਹਨਾ ਤੇ ਅਨਾਰ ਆਪਣੇ ਹੱਥਾਂ ਦੇ ਉੱਤੇ ਰੱਖ ਕੇ ਚਲਾਉਂਦੇ ਤੇ ਉਹ ਜਦੋਂ। ਇਕਦਮ ਉਹ ਹੱਥ ਦੇ ਉੱਤੇ ਫੱਟ ਜਾਂਦਾ ਤੇ ਉਹ ਉਸ ਨਾਲ ਸਾਡਾ ਹੱਥ ਸੜ ਵੀ ਜਾਂਦਾ ਹੈ ਹਨਾ।
ਹਾਂਜੀ।
ਹਾਂਜੀ ਇਹ ਚੀਜ਼ ਹੋ ਜਾਂਦੀ ਹੈ। ਨਾ ਇੱਕ ਤੇ। ਇੱਕ ਦੂਜਾ ਇਹਦਾ ਕਾਰਨ ਇਹ ਵੀ ਕੇ ਪ੍ਰਦੂਸ਼ਣ ਬਹੁਤ ਹੁੰਦਾ ਹਨਾ ਜੋ ਪਟਾਕੇ ਚੱਲਦੇ ਨੇ।
ਹਾਂਜੀ ਹਾਂਜੀ।
ਹਨਾ ਪ੍ਰਦੂਸ਼ਣ ਕਿੰਨਾ ਜ਼ਿਆਦਾ ਫੈਲ ਜਾਂਦਾ ਹੈ। ਸਾਰੇ ਬੰਨੇ ਧੂੰਆਂ ਹੀ ਧੂੰਆਂ ਲੱਗਦਾ ਹੈ। ਹਾਂਜੀ ਤੇ। ਇਸ ਦਿਨ ਕਹਿੰਦੇ ਗੁਰਦੁਆਰੇ ਸਾਹਿਬ ਵੀ ਬੜੇ ਸਜਾਏ ਹੁੰਦੇ ਕਈ ਕਈ ਵਾਰ ਹਰਿਮੰਦਰ ਸਾਹਿਬ ਗਏ ਸੀ।
ਹਾਂਜੀ ਸਾਡੇ ਲਾਗੇ ਆ ਅਸੀਂ ਵੀ ਜਾਣੇ ਹੁਣੇ ਹਾਂ।
ਹਾਂਜੀ ਤੇ ਕਿੰਨਾ ਸਜਾਇਆ ਹੁੰਦਾ ਹਨਾ ਉੱਥੇ ਵੀ।
ਬਹੁਤ ਸੋਹਣਾ ਲੱਗਦਾ।
ਹਾਂਜੀ ਤੇ ਤੁਸੀਂ ਜਦੋਂ ਗਏ ਸੀਗੇ ਮਤਲਬ ਹੋਰ ਉੱਥੇ ਕੀ ਕੀ ਵੇਖਦੇ ਹੁੰਦੇ ਆ ਗੁਰਦੁਆਰਿਆਂ ਦੇ ਵਿੱਚ।
ਇਸ ਦਿਨ ਮਤਲਬ ਕਿ ਲੋਕਾਂ ਨੇ ਲੋਕ ਦੀਪਮਾਲਾ ਕਰਦੇ ਆ।
ਹਾਂਜੀ, ਹੁਣ
ਹਾਂਜੀ,
ਵਧੀਆ ਲੱਗਦਾ ਉੱਥੇ ਤਾਂ ਰਾਤ ਨੂੰ ਅਸਤਬਾਜੀ ਜਦੋਂ ਚਲਦੀ ਆ ਨਾ ਦਰਬਾਰ ਸਾਹਿਬ ਜਾਓ ਹਰਿਮੰਦਰ ਇੱਕੋ ਟਾਈਮ ਹੁੰਦਾ, ਮੇਰੇ ਅੱਠ ਕੁ ਵ ਆਣਾ ਚੱਲਦੀਏ ਨਾਸ ਉੱਥੇ ਕਿੰਨੀ ਦੂਰ-ਦੂਰ ਤੋਂ ਲੋਕ ਦੇਖਣ ਵਾਸਤੇ ਆਦੇ ਨੇ,
ਮ
ਹੈ ਹੈਲੋ,
ਹੈਲੋ,
ਹਾਂਜੀ ਮੈਂ ਕਿੰਨੀ ਦੂਰ ਦੂਰ ਤੇ ਲੋਕ ਇਹਨੂੰ ਦੇਖਣ ਵਾਸਤੇ ਆਉਂਦੇ ਨੇ ਅਸਤਵਾਜੀ ਨੂੰ।
ਹਾਂਜੀ,
ਹਾਂਜੀ, ਬਹੁਤ ਵਧੀਆ ਲੱਗਦਾ ਆ ਸਗੋਂ ਮੈਂ ਤਾਂ ਖੁਦ ਤਾਂ ਆਪ ਜ ਜਾਂਦੀ ਹੁੰਦੀ ਹਾਂ। ਹਾਂ ਤੇ ਜਦੋਂ ਇਹ ਕਹਿੰਦੇ ਨਾ ਇਹ ਸਾਡਾ ਤਿਉਹਾਰ ਜਿਹੜਾ ਹੈਗਾ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੀ ਰਿਲੇਟਿਡ ਹੈਗਾ ਵਾ ਇਹਿਉਹ
ਹਾਂਜੀ,
ਹੈ ਨਾ, ਇਸ ਦਿਨ ਕੋਈ ਮਤਲਬ। ਕੋਈ, ਆਪਣੇ ਨਾ ਮਤਲਬ ਉਹ ਛੰਡਾਏ ਸੀ, ਨਾ ਗੁਰੂ ਆਪਣੇ।
ਹਾਂਜੀ-ਹਾਂਜੀ।
ਹੈ ਨਾ, ਘਰੇਲੂ ਆਪਣੇ ਮਤਲਬ ਵਿਆਹ ਕਰਵਾਏ ਸੀ, ਉਹਨਾਂ ਨੇ
ਹਾਂਜੀ।
ਬੰਦੀ ਛੋੜ ਦਿਵਸ ਤਾਈਓ ਬਣਦਾ ਆ।
ਹਾਂਜੀ।
ਹੈ, ਹਾਂਜੀ ਵਧੀਆ ਲੱਗਦਾ। ਸਗੋ ਮੈਨੂੰ ਤਾਂ ਬਹੁਤ ਤਿਉਹਾਰ ਵਧੀਆ ਲੱਗਦਾ ਇਹ ਬਸ ਇਹ ਇਹਦਾ ਹੋਰ ਨੁਕਸਾਨ। ਇਹ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਮਤਲਬ ਸਮਝਾਣਾ ਚਾਹੀਦਾ ਕਿ। ਪਟਾਕੇ ਚਲਾਓ, ਪਰ ਓਨੇ ਕੁ ਚਲਾਓ ਜਿੰਨੇ ਕੁ ਉਹ ਚਲਾਉਣ ਜੋਗੇ ਹੈਗੇ ਨੇ ਹੈ ਨਾ।
ਹਾਂਜੀ।
ਜਦੀ ਵੱਡੀਆਂ ਵੱਡੀਆਂ ਇਕਦਮ ਚੀਜ਼ਾਂ ਨੇ ਬੱਚਿਆਂ ਨੂੰ ਛੋਟੇ ਛੋਟੇ। ਬੱਚਿਆਂ ਨੂੰ ਦੇ ਦੇਣੀਆਂ ਚਾਹੀਦੀਆਂ, ਆਪਣੇ ਹੱਥਾਂ ਵਿੱਚ ਕਿ ਆਪਣਾ ਪ੍ਰਚਦਾ। ਕਦੀ ਨੁਕਸਾਨ ਵੀ ਹੋਵੇ, ਇਹ ਨੁਕਸਾਨ ਨੀ ਹੋਣਾ ਚਾਹੀਦਾ ਹੈ ਨਾ।
ਹੂੰ।
ਹਾਂਜੀ ਤੇ ਬਸ ਬਾਕੀ ਇਹੋ ਹੀ ਹੈਗਾ ਕਿ ਚਲੋ। ਅਸ਼ਤਬਜੀ ਚਲਾਓ, ਪਟਾਕੇ ਚਲਾਓ ਸੇ ਸੇਫਟੀ ਦੇ ਨਾਲ ਚਲਾਓ ਸਭ ਕੁਛ। ਬਾਏ।
ਹੂੰ।
ਹਨਾ ਜੀ, ਹੋਰ ਤੁਸੀਂ ਸੁਣਾਓ? ਹੋਰ ਤੁਹਾਨੂੰ ਇਹਦੇ ਚ ਹੋਰ ਕੀ ਕੀ ਪਸੰਦ ਹੈ। ਤੁਸੀਂ ਆਪਣੇ ਬੱਚਿਆਂ ਨੂੰ ਕੀ ਕੀ ਦਿੰਦੇ ਜੇ ਮਤਲਬ ਖੇਡਣ ਲਈ ਇਹਨਾਂ ਵਿੱਚੋਂ। ਅੱਛਾ।
ਸਾਡੇ ਬੱਚੇ ਮੇਰੇ ਪਟਾਕੇ ਦੇਖ, ਕੇ ਖੁਸ਼ ਹੁੰਦੇ ਪਟਾਕੇ ਬਸ ਲਾ ਦੇ ਨੇ।
ਅੱਛਾ ਜੀ, ਇੱਕ ਜਿਹੜੇ ਛੋਟੇ-ਛੋਟੇ ਬੰਬ ਆਦੇ, ਆ ਨਾ ਬੱਚਿਆਂ ਵਾਸਤੇ ਜਿਹਨੂੰ ਕਹਿੰਦੇ। ਮੁੱਕੀ ਬੰਬ ਹੈ ਨਾ, ਜਿਹੜੇ ਸੁੱਟੋ ਨੀਚੇ ਉਹ ਚੱਲ ਜਾਂਦੇ ਨੇ ਛੋਟੇ ਬੱਚੇ। ਬੱਚਿਆਂ ਨੂੰ ਜਿਹੜੇ, ਜਿਆਦਾ ਛੋਟੇ ਬੱਚੇ ਮੇਰੇ ਹਿਸਾਬ ਨਾਲ ਉਹਨਾਂ ਵਾਸਤੇ ਤਾਂ ਇਹੋ ਸਹੀ ਹੈਗੇ ਨੇ।
ਹੂੰ।
ਹੈ ਨਾਂ।
ਹਾਂਜੀ।
ਹਾਂਜੀ, ਉਹਨਾਂ ਨੂੰ ਤਾਂ ਇਹੋ ਛੋਟੇ-ਛੋਟੇ ਬੰਬ ਦੇ ਦਈ ਦੇ, ਕਿ ਇਹੋ ਹੀ ਬੱਸ ਸੁੱਟ ਕੇ ਇਹੋ ਚਲਾਈ ਜਾਓ। ਕਿਉਂਕਿ! ਵੱਡੇ ਬੰਬ ਤੇ ਉਹਨਾਂ ਨੂੰ ਅ ਮਤਲਬ, ਮੇਰੇ ਹਿਸਾਬ ਨਾਲ ਨਹੀਂ ਦੇਣੇ ਚਾਹੀਦੇ। ਕਿਉਂਕਿ ਓਹਦੇ ਨਾ ਥੋੜਾ ਨੁਕਸਾਨ ਜਿਹਾ ਹੋ ਜਾਂਦਾ ਬੱਚੇ ਦਾ ਵੀ ਹੱਥ ਪੈਰ ਸੜਨ ਦਾ ਡਰ ਹੁੰਦਾ। ਹਾਂਜੀ! ਚਲੋ ਠੀਕ ਆ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ। ਅਸੀ ਫਿਰ ਦੁਬਾਰਾ ਅਗਲੀ ਕਾਲ ਨਾਲ ਜੁੜਾਂਗੇ ਤੁਹਾਡੇ ਨਾਲ ਧੰਨਵਾਦ ਜੀ।
ਧੰਨਵਾਦ।